ਹੈਲੋ ਸਤਿ ਸ੍ਰੀ ਅਕਾਲ ਕਾਲ ਮੈਮ ਕਿਵੇਂ ਹੋ
ਵਧੀਆ ਜੀ ਵਧੀਆ ਤੁਸੀਂ ਦੱਸੋ ਜੀ
ਜੀ ਕੀ ਕਰ ਰਹੇ ਸੀ
ਕੁਛ ਨੀ ਮੈਮ ਫ੍ਰਰੀ ਸੀਗੇ ਜੀ
ਠੀਕ ਹੈ ਜੀ ਮੈਮ ਅੱਜ ਆਪਾਂ ਗੱਲ ਕਰਾਂਗੇ ਦਾਜ ਪ੍ਰਥਾ ਬਾਰੇ
ਹਾਂਜੀ ਬਿਲਕੁਲ ਜੀ
ਕਹਿੰਦੇ ਜੀ ਜਿਹੜੀ ਇੱਕ ਦਾਜ ਪ੍ਰਥਾ ਹੈ ਇਹ ਮਤਲਬ ਪਹਿਲਾਂ ਦੇ ਟਾਈਮ ਦੇ ਵਿੱਚ ਜ਼ਮਾਨੇ ਦੇ ਵਿੱਚ ਕੁੜੀਆਂ ਨੂੰ ਵਿਆਹ ਟਾਈਮ ਦਿੱਤਾ ਜਾਣ ਵਾਲਾ ਤੋਹਫ਼ਾ ਸੀ ਕਿ ਉਹ ਆਪਣੇ ਘਰੇ ਜਾ ਕੇ ਆਪਣਾ ਨਵਾਂ ਜੀਵਨ ਸ਼ੁਰੂ ਕਰ ਸਕਣ ਕੀ ਆਪਣੇ ਘਰੋਂ ਜੋ ਸਰਦਾ ਸੀ ਮਤਲਬ ਉਹ ਆਪਣੀ ਕੁੜੀ ਨੂੰ ਦਿੰਦੇ ਸੀ ਹਾਂਜੀ ਹਾਂਜੀ ਫਰਨੀਚਰ ਥੋੜਾ ਬਹੁਤਾ ਸੋਨਾ ਪਾ ਦਿੰਦੇ ਸੀ ਦੇਖ
ਹਾਂਜੀ ਹਾਂਜੀ ਇਹ ਦਿੱਤਾ ਜਾਂਦਾ ਸੀਗਾ ਮਤਲਬ ਕਿ ਵਿਆਹ ਦੇ ਸਮੇਂ ਵਿੱਚ ਕੁੜੀ ਨੂੰ
ਹਾਂਜੀ ਹਾਂਜੀ
ਕੇ ਇੱਕ ਦਾਜ ਪ੍ਰਥਾ ਦੇ ਨਾਮ ਨਾਲ ਪ੍ਰਸਿੱਧ ਬਣੀ ਹੈ ਤੇ ਆਪਾਂ ਕਹਿ ਸਕਦੇ ਹਾਂ ਪੁਰਾਣੇ ਸਮੇਂ ਸੀ ਜਿਹੜੇ ਆਪਣੇ ਮਤਲਬ ਕਿ ਪਿਛਲਾ ਟਾਈਮ ਉਹਦੇ ਵਿੱਚ ਕਿ ਉਹਦੇ ਮਾਂ ਪਿਓ ਸੀ ਜਿਹੜੇ ਕੁੜੀ ਨੂੰ ਹਨਾ
ਹਾਂਜੀ
ਵੀ ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਸੀ ਜਿਥੋਂ ਸਟਾਰਟ ਤਾਂ ਸੀ ਉਹਨਾਂ ਨੇ ਦੇਣਾ ਵੀ ਮਤ ਮਤਲਬ ਕਿ ਉਹਦੀਆਂ ਲੋੜ ਅਨੁਸਾਰ ਚੀਜ਼ਾਂ ਜਿਵੇਂ ਕਿ ਭਾਂਡੇ ਬੈਂਡ ਕੱਪ ਬੜੇ ਇਹ ਦਿੱਤਾ ਜਾਂਦਾ ਸੀ
ਹਾਂਜੀ ਹਾਂਜੀ ਕਿ ਸਾਡੀ ਕੁੜੀ ਮਤਲਬ ਆਪਦੇ ਘਰੇ ਜਾ ਕੇ ਇੱਕ ਜਦੋਂ ਆਪਣਾ ਮਤਲਬ ਘਰ ਗ੍ਰਸਥੀ ਸ਼ੁਰੂ ਕਰਦੀ ਹੈ ਤਾਂ ਉਹ ਆਪਣੀਆਂ ਇਹ ਚੀਜ਼ਾਂ ਵਰਤ ਲਈ
ਹਾਂਜੀ ਹਾਂਜੀ ਪਰ ਅੱਜ ਕੱਲ ਅੱਜ ਕੱਲ ਤਾਂ ਦਾਜ ਪ੍ਰਥਾ ਇੱਕ ਬਹੁਤ ਪ੍ਰਚਲਿਤ ਹੋ ਚੁੱਕੀ ਹੈ
ਹਾਂਜੀ ਬਹੁਤ ਵੱਡਾ ਹੋ ਗਿਆ ਜੀ
ਹਾਂਜੀ ਕਿਉਂਕਿ ਲੋਕ ਨੇ, ਬਹੁਤ ਸਾਰਾ ਪੈਸਾ ਮੰਗਦੇ ਨੇ, ਸੋਨਾ ਮੰਗਦੇ ਨੇ ਹਨਾ। ਜਿਹਦੇ ਕਰਕੇ ਕਿ ਇੱਕ ਕੁੜੀ ਵਾਲਿਆਂ ਦੇ ਪਰਿਵਾਰ ਤੇ ਬਹੁਤ ਜਿਆਦਾ ਬੋਝ ਹੁੰਦਾ ਹੈ
ਬੋਝ ਹੁੰਦਾ ਹਾਂਜੀ
ਕਿ ਕਈ ਤਾਂ ਮਾਪੇ ਹੁੰਦੇ ਨੇ ਕਿ ਆਪਣੀ ਧੀ ਨੂੰ ਗਰੀਬ ਘਰ ਦੇ ਵਿੱਚ ਹੀ ਵਿਆਉਂਦੇ ਨੇ ਜਿਨਾਂ ਕੋਲ ਕੁਛ ਦੇਣ ਨੂੰ ਨੀ ਹੁੰਦਾ
ਹਾਂਜੀ
ਮਾਪੇ ਆਪਣੀ ਕੁੜੀ ਨੂੰ ਪੜ੍ਹਾ ਤਾਂ ਦਿੰਦੇ ਨੇਗੇ ਪਰ ਉਹਦੀ ਪੜ੍ਹਾਈ ਦਾ ਕੋਈ ਵੀ ਮੁੱਲ ਨਹੀਂ ਪੈਂਦਾ
ਨਹੀਂ ਪੈਂਦਾ
ਜਦ ਕਿ ਉਹਦੀ ਬਰਾਬਰਤ ਹੈ ਜਿਹੜੀ ਉਹ ਦਾਜ ਨਾਲ ਹੀ ਹੁੰਦੀ ਹੈ
ਹਾਂਜੀ ਹਾਂਜੀ
ਹੁਣ ਆਪਾਂ ਆਪਣੇ ਸਮਾਜ ਦੇ ਵਿੱਚ ਦੇਖਦੇ ਹੀ ਹਾਂ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਜਦੋਂ ਕੁੜੀ ਬਹੁਤ ਸਾਰਾ ਸਮਾਨ ਲੈ ਕੇ ਆਉਂਦੀ ਹੈ ਉਹਨੂੰ ਸਹੁਰੇ ਘਰ ਦੇ ਵਿੱਚ ਕਿਹਾ ਜਾਂਦਾ ਕਿ ਇਹ ਤਾਂ ਬਹੁਤ ਸਮਾਨ ਲੈ ਕੇ
ਬਹੁਤ ਸਮਾਨ ਲੈ ਕੇ ਸ਼ੋਅ ਆਫ ਵੀ ਕੀਤਾ ਜਾਂਦਾ ਮੈਡਮ ਆਂਢੀਆਂ ਗੁਆਂਢੀਆਂ ਚ ਕਿ ਵੀ ਨਹੀਂ ਬਈ ਸਾਡੀ ਨੂੰਹ ਤਾਂ ਹਾਂਜੀ ਕਿ ਸਾਡੀ ਨੂੰਹ ਇੰਨਾ ਕੁਛ ਲੈ ਕੇ ਕਹੀ ਹੈ ਅਸੀਂ ਕੱਲ ਨੂੰ ਪੇਟੀ ਖੋਲਾਂਗੇ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖਣ ਆਈਓ ਉਸ ਤਰੀਕੇ ਦੇ ਵਿੱਚ ਵੀ ਦਿਖਾਇਆ ਜਾਂਦਾ ਦੇਖ ਖੋ ਇੱਕ ਆਪਦਾ ਬੜੱਪਣ ਦਿਖਾਇਆ ਜਾਂਦਾ ਵੀ ਹਾਂ ਅਸੀਂ ਵ ਤੇ ਘਰ ਨਾਲ ਜਾ ਉਹ ਕੀਤਾ ਮੱਥਾ ਦਿਮਾਗ ਲਾ ਮੱਥਾ ਲਾਇਆ ਆਪਾਂ ਵੀ ਸਾਨੂੰ ਉਹਨਾਂ ਨੇ ਇੰਨਾ ਕੁਛ ਦਿੱਤਾ, ਸਾਡੀ ਮੰਗ ਦੇ ਤੌਰ ਤੇ।
ਹਾਂਜੀ। ਇਹ ਤਾਂ ਹੈ। ਫਿਰ ਇਹਦੇ ਨਾਲ ਕੀ ਐ, ਵੀ ਦਾਜ ਪ੍ਰਥਾ ਮਤ ਤਲਬ ਕਿ ਦਾਜ ਦੀ ਮੰਗ ਵੱਧਣ ਦੇ ਨਾਲ ਨਾਲ ਨਾ
ਹਾਂਜੀ।
ਲੋਕ ਨੇ ਜਿਹੜੇ ਆਪਦੀਆਂ ਕੁੜੀਆਂ ਨੂੰ ਬੋਝ ਸਮਝਦੇ ਨੇਂਗੇ।
ਉਹ ਸਮਝਦੇ ਹਾਂਜੀ।
ਕਿਉਂਕਿ ਉਹਨਾਂ ਕੋਲੇ ਅੱਜ ਕੱਲ੍ਹ ਮਹਿੰਗਾਈ ਹੋਣ ਦੇ ਨਾਲ ਆਵਦੀਆਂ ਲੋੜਾਂ ਹੀ ਮਸਾਂ ਪੂਰੀਆਂ ਹੁੰਦ
ਮਸਾਂ ਪੂਰੀਆਂ ਹੁੰਦੀਆਂ ਨੇ।
ਤੇ ਕਈ ਵਾਰ ਹੁਣ ਦੇਖੋ ਵੀ ਜਿਵੇਂ ਕਿ ਲੋਕ ਨੇਗੇ, ਕੁੜੀਆਂ ਦੀ ਜਾਂਚ ਕਰਵਾਉਣ ਤੋਂ ਬਾਅਦ ਕਿ ਉਹਨਾਂ ਦੇ ਪੇਟ ਦੇ ਵਿੱਚ ਕੀ ਐ, ਉਹਨ ਨੂੰ ਉਦੋਂ ਈ ਮਾਰ ਦ
ਮਾਰ ਦਿੰਦੇ ਨੇ, ਹਾਂਜੀ।
ਪਰ ਹ ਅੱਜ ਕੱਲ੍ਹ ਕੀ ਹੈਗਾ ਕਿ ਬਹੁਤ ਸਾਰੀਆਂ ਕੁੜੀਆਂ ਨੇ ਜਿੜ ਆਂ ਵਿਆਹ ਤੋਂ ਬਾਅਦ ਸੁਸਾਈਡ ਕਰ ਲੈਂਦੀਆਂ ਨੇ।
ਹਾਂਜੀ ਹਾਂਜੀ। ਦਾਜ ਵਾਸਤੇ, ਜੇ ਘੱਟ ਲੈ ਕੇ ਜਾਂਦੀਆਂ ਨੇ ਦੇਖੋ ਉਹਨਾਂ ਨੂੰ ਮਾਰ ਦਿੱਤ ਤਾ ਜਾਂਦਾ ਐ ਜਾਂ ਅੱਗ ਲਾ ਦਿੱਤੀ ਜਾਂਦੀ ਐ। ਜਾਂ ਡਿਪ ਪਰੈਂਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਨੇ, ਓਹਨਾਂ ਨੂੰ ਟੋਰਚਰ ਕੀਤਾ ਜਾਂਦਾ ਐ।
ਹਾਂਜੀ ਕਿਉਂਕਿ ਓਹੋ ਹਾਂਜੀ, ਉਹਨਾਂ ਦੇ ਸੋਹਰੇ ਪਰਵਾਰ ਵੱਲੋਂ ਉਹਨਾਂ ਨੂੰ ਤਾਨੇ ਮੇਣੇੇ ਦਿੱਤੇ ਜਾਂਦ ਦੇ ਨੇਂਗੇ, ਦੇਖੋ ਵੀ ਤੂੰ ਦਾਜ ਨ ਲੈ ਕੇ ਆਈ, ਤੇਰੇ ਮਾਂ ਪਿਓ ਨੇ ਇਹ ਨਹੀਂ ਕੀਤਾ, ਹਣਾ। ਜਦੋਂ ਮਤਲਬ ਕਿ ਮੈਂਟਲੀ ਤੌਰ ਤੇ ਡਿਸਟਰਬ ਹੁੰਦ ਆਂ ਨੇ ਤਾਂ ਉਹ ਸੁਸਾਈਡ ਹੀ ਕਰਦੀਆਂ ਨੇਂਗੀਆਂ ਜ਼ਿਆਦਾ
ਹਾਂਜੀ ਹਾਂਜੀ।
ਪਰ ਇਹ ਐ ਵੀ ਦਾਜ ਨੂੰ ਰੋਕਣ ਲਈ ਕਨੂੰਨ ਵੀ ਬਣਾਏ ਗਏ ਸੀ, ਪਰ ਕੋਈ ਵੀ ਮੇਰੇ ਹਿਸਾਬ ਨਾਲ ਕਨੂੰਨ ਐ ਜਿਹੜਾ ਉਹ ਕੰਮ ਨਹੀਂ ਕਰਦਾ।
ਨਹੀਂ ਕਰਦਾ ਜੀ।
ਕਿਉਂਕਿ ਅੱਜ ਕੱਲ ਲੋਕ ਦਾਜ ਦਿੰਦੇ ਹੀ ਨੇ ਗੇ
ਹਾਂਜੀ ਹਾਂਜੀ ਇਹ ਤਾਂ ਹੁਣ ਜਿੰਹਨਾਂ ਦੇ ਮਤਲਬ ਜਿਹੜੇ ਹੁਣ ਕਹਿ ਦਿੰਦੇ ਨੇ, ਜਿਹਨਾਂ ਨੇ ਆਪਣਾ ਬੇਟਾ ਪੜਾਇਆ ਲਖਾਇਆ ਹੁੰਦਾ ਜੀ
ਹਾਂਜੀ।
ਉਹਨਾਂ ਦੇ, ਉਹ ਨੌਕਰੀ ਪੇਸ਼ਾ, ਉਹ ਵੱਧ ਮੰਗ ਕਰਦੇ ਨੇ। ਕੀ ਨਹੀਂ ਬਈ ਅਸੀਂ ਤਾਂ ਸਾਡੇ ਮੁੰਡੇ ਤੇ ਇੰਨਾ ਖਰਚ ਕੀਤਾ ਅਸੀਂ ਸਾਡੇ ਮੁੰਡੇ ਨੂੰ ਨੌਕਰੀ ਤੇ ਲਾਇਆ, ਸਾਡਾ ਮੁੰਡਾ ਤਾਂ ਜੀ ਇੰਨਾ ਕਮਾਉਂਦਾ ਐ, ਤੁਸੀਂ ਉਹਦੇ ਬਰਾਬਰ ਸੋਨਾ ਦੋ ਜਾਂ ਉਹਦੇ ਬਰਾਬਰ ਕੈਸ਼ ਦੋ।
ਹਾਂਜੀ ਹਾਂ, ਹਾਂਜੀ ਹਾਂ। ਤੇ ਸਹੀ ਗੱਲ ਐ।
ਏਸ ਸਾਬ ਨਾਲ ਵੀ ਤੰਗ ਕੀਤਾ ਜਾਂਦਾ ਕੁੜੀ ਵਾਲਿਆਂ ਨੂੰ ਦੇਖੋ।
ਹਾਂਜੀ ਹਾਂ, ਆਪਾਂ ਓਹ ਤਾਂ ਇਹ ਕਹਿ ਰੇ ਆਂ ਵੀ ਜਿਹੜੀ ਦਾਜ ਪ੍ਰਥਾ ਐ ਹਨਾ, ਇਹਨੂੰ ਰੋਕਣਾ ਚਾ ਚਾਹੀਦਾ ਐ। ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਐਂ, ਜਿਹੜੇ ਏਦੇ ਕਨੂੰਨ ਨੇ ਉਹ ਬਣਾਉਣੇ ਚਾਹੀਦੇ।
ਹਾਂਜੀ ਹਾਂਜੀ।
ਦੂਜਾ ਕੀ ਐ ਆਪਣੇ ਲੋਕਾਂ ਨੂੰ, ਆਪਣੀਆਂ ਕੁੜੀਆਂ ਨੇ, ਜਿਹੜੀਆਂ ਉਹਨਾਂ ਨੂੰ ਆਤਮ ਨਿਰਭ ਭਰ ਬਣਾਉਣਾ ਚਾਹੀਦੈ ਹਨਾ।
ਹਾਂਜੀ ਹਾਂਜੀ।
ਬਹੁਤ ਸਾਰੇ ਲੋਕ ਤੇ ਦੇਖ, ਛੋਟੀ ਉਮਰ ਦੇ ਵਿੱਚ ਆਪਣੀਆਂ ਕੁੜੀਆਂ ਦਾ ਵਿਆਹ ਕਰ ਦਿੰਦੇ ਸੀ।
ਹਾਂਜੀ।
ਉਹਨਾਂ ਨੂੰ ਵਿਆਹ ਕਰਨਾ ਨ ਚਾਹੀਦਾ
ਹਾਂਜੀ
ਉਹਨੂੰ ਪੜ੍ਹਾਓ ਉਹਨਾ ਨੂੰ ਕੋਈ ਜੋਬ ਤੇ ਲਾਓ ਹਨਾ
ਤੇ ਡਿਪੈਂਡ ਨਾ ਹੋਣ ਜੀ ਉਹ ਕਿਸੇ ਦੇ ਅੱਗੇ ਹੱਥ ਨਾ ਉਹ ਕਰਨ
ਹਾਂਜੀ ਜਿਹਦੇ ਨਾਲ ਕਿ ਉਹ ਆਪਦੇ ਪੈਰਾਂ ਤੇ ਖੜੀਆਂ ਹੋ ਕੇ ਆਪਦੀ ਕਮਾਈ ਹੈ ਜਿਹੜੀ ਖੁਦ ਕਰ ਸਕਣ ਕਿਉਂਕਿ ਸੋਹਣਾ ਪਰਿਵਾਰ ਦੇ ਵਿੱਚ ਜਦੋਂ ਕਿਸੇ ਤੋਂ ਕੁਛ ਮੰਗੂਗੀ ਨਹੀਂ
ਹਾਂਜੀ ਹਾਂਜੀ
ਫ਼ੇਰ ਉਹ ਕਿੱਦਾਂ ਕਹਿ ਸਕਦੇ ਨੇ
ਹਾਲਾਂਕਿ ਮੈਡਮ ਇਹ ਮੁਹਿੰਮ ਚੱਲ ਤਾਂ ਰਹੀ ਹੈ ਕਿ ਕੁੜੀਆਂ ਨੂੰ ਪੜ੍ਹਾ ਰਹੇ ਨੇ ਦੇਖੋ ਹਨਾ ਹੁਣ ਦਾਜ ਦੀ ਕਮੀ ਕਾਫ਼ੀ ਹੱਦ ਤੱਕ ਇਹ ਤੇ ਹੈਂਡਲ ਕੀਤਾ ਗਿਆ ਇਸ ਪ੍ਰਥਾ ਨੂੰ ਕਿ ਬਈ ਨਹੀਂ ਹੁਣ ਤਾਂ ਬਹੁਤ ਦੇਖੋ ਕੁੜੀਆਂ ਵੀ ਖੁਦ ਕਹਿ ਦਿੰਦੀਆਂ ਨੇ ਕਿ ਨਹੀਂ ਸਾਡੇ ਮਾਂ ਬਾਪ ਨੇ ਫੇਿਰ ਸਾਨੂੰ ਪੜ੍ਹਾਇਆ ਕਦੇ ਵਾਸਤੇ ਹੈ ਠੀਕ ਹੈ ਨਾ ਜ ਜੇ ਜੇ ਅਸੀਂ ਦਾਜੇ ਦੇਣਾ ਸੀ ਤਾਂ ਅਸੀਂ ਅਨਪੜ੍ਹ ਹੀ ਠੀਕ ਸੀ
ਪੂਜਾ ਵਿੱਚ ਜਿਹੜੇ ਮੁੰਡੇ ਨੇ ਉਹਨਾਂ ਨੂੰ ਵੀ ਸਟੈਂਡ ਲੈਣਾ ਚਾਹੀਦਾ ਨਾ ਥੋੜਾ
ਹਾਂਜੀ ਹਾਂਜੀ
ਕਿ ਕੁੜੀਆਂ ਨੂੰ ਵੀ ਕੁੜੀਆਂ ਨੂੰ ਇਹ ਕਹਿਣਾ ਚਾਹੀਦਾ ਵੀ ਜਿੱਥੇ ਮੁੰਡੇ ਵਾਲੇ ਦਾਜ ਮੰਗਣਗੇ ਅਸੀਂ
ਰਿਸ਼ਤਾ ਨੀ ਕਰਨਾ
ਦੂਸਰੀ ਗੱਲ ਇਹ ਕਿ ਮੁੰਡਿਆਂ ਨੂੰ ਵੀ ਕਹਿਣਾ ਚਾਹੀਦਾ ਹੈ ਆਪਣੇ ਮਾਤਾ ਪਿਤਾ ਨੂੰ ਕਿ ਅਸੀਂ ਦਾਜ ਨਹੀਂ ਲੈਂਦੇ ਕਿ ਸਾਨੂੰ ਵਧੀਆ ਕੁੜੀ ਹੀ ਚਾਹੀਦੀ ਹੈ
ਚੰਗੀ ਹਾਂਜੀ
ਹਾਂਜੀ ਇਸ ਤੋਂ ਇਲਾਵਾ ਕੀ ਕਰ ਰਹੇ ਨੇ ਲੋਕ ਨੇ ਮਤਲਬ ਕੇ ਬਹੁਤ ਜ਼ਿਆਦਾ ਪੈਸਾ ਨੇ ਜਿਹੜਾ ਉਹ ਫਜ਼ੂਲ ਖਰਚ
ਹਾਂਜੀ ਜਿਵੇਂ ਪੈਲਸਾਂ ਤੇ ਲਾ ਲਓ,
ਹਾਂਜੀ-ਹਾਂਜੀ
ਕਰਦੇ ਨੇ ਦੇਖੋ ਕਿ ਜਿਵੇਂ ਪ੍ਰੀ ਵੈਡਿੰਗ ਹੋ ਗਿਆ
ਹਾਂਜੀ ਹਾਂ ਇਹ ਤਾਂ ਸਹੀ ਗੱਲ ਹੈ ਮੈਮ ਕਿਉਂਕਿ ਉਹਨਾਂ ਨੂੰ ਇਹ ਜਿਹੜੇ ਵਿਆਹ ਨੇ ਉਹ ਬਹੁਤ ਸਿੰਪਲ ਦੇ ਸਾਦੇ ਕਰਨੇ ਚਾਹੀਦੇ ਨੇ
ਹਾਂਜੀ
ਕੇ ਜਿਵੇਾਂ ਕਿ ਅਨੰਦ ਆਨੰਦ ਕਾਰਜ ਦਿੱਤੇ ਚਾਰ ਜਣੇ ਆਏ
ਹਾਂਜੀ
ਤੇ ਇਹਦੇ ਨਾਲ ਕੀ ਹੈ ਜਿਹੜੀ ਲੋਕਾਂ ਦਾ ਖਰਚਾ ਉਹ ਵੀ ਕੱਢੂਗਾ ਤੇ ਦਾਜ ਪ੍ਰਥਾ ਵੀ ਘਟੂਗੀ
ਹੁਣ ਤਾਂ ਤੁਸੀਂ ਇਹ ਲਾ ਲਓ ਦੇਖੋ ਵਿਆਹ ਕਰਦੇ ਨੇ ਹਨਾ ਜੀ ਕਹਿ ਦਿੰਦੇ ਨੇ ਡਿਮਾਂਡ ਕੀਤੀ ਜਾਂਦੀ ਹੈ ਕਿ ਬਈ ਦੇਖੋ ਕੁੜੀ ਦੇ ਸੱਸ ਸਹੁਰਰੇ ਨੂੰ ਤਾਂ ਮਤਲਬ ਗੋਲਡ ਚਾਹੀਦਾ ਹੀ ਚਾਹੀਦਾ ਹੈ ਮਾਮੇ ਦੀ ਛਾਂਪ ਹੋ ਗਈ ਚਾਚੇ ਵੀ ਹੋ ਗਈ ਜੀ ਚਾਚੀ ਵੀ ਹੋ ਗਈ ਇਹ ਦੇਖੋ ਤੁਸੀਂ ਤੰਗ ਕਰਨ ਵਾਲੀ ਕੰਮ ਹੈ ਨਾ ਜੀ
ਤੁਸੀਂ ਇਹ ਲਾ ਲਓ ਵੀ ਅੱਜ ਕੱਲ੍ਹ ਸੋਨੇ ਦੀ ਕੀਮਤ ਕਿੱਥੇ ਜਾ ਰਹੀ ਹੈ ਕਿਉਂਕਿ ਆਮ ਪਰਿਵਾਰ ਦੇ ਲਈ ਆਪਣੀ ਨਾ ਬੇਟੀ ਦਾ ਰਿਸ਼ਤਾ ਕਰਨਾ ਬਹੁਤ ਔਖਾ ਹੋ ਰਿਹਾ ਗਾ ਕਿਉਂਕਿ ਹੁਣ ਵੱਧਦੀ ਹੋਈ ਮੰਗ ਦੇ ਨਾਲ ਨਾਲ ਖੇਤੀੀਆਂ ਦਾ ਪਾਲਣ ਪੋਸ਼ਣ ਵੀ ਨਹੀਂੀ ਹੋ
ਹਾਂਜੀ-ਹਾਂਜੀ
ਤੇ ਭਰੂਣ ਹੱਤਿਆ ਵਰਗੀਆ ਜਿਹੜੀਆਂ ਬੁਰਾਈਆਂ ਚੱਲ ਰਹੀਆਂ ਨੇਗੀਆਂ ਉਹ ਵੀ ਬਹੁਤ ਬੁਰੀਆਂ ਨੇਗੀਆਂ
ਹਾਂਜੀ ਇਸੇ ਕਰਕੇ ਮੈਡਮ ਫਿਰ ਤੀਂ ਜੰਮਣ ਤੋਂ ਡਰਦੇ ਨੀ ਜਿਵੇਂ-ਜਿਵੇਂ ਦਾਜ ਦੀ ਮੰਗ ਜਿਵੇਂ-ਜਿਵੇਂ ਦਾਜ ਦੀ ਮੰਗ ਵੱਧ ਰਹੀ ਹੈ ਦੇਖੋ ਇਸੇ ਕਰਕੇ ਡਰਦੇ ਨੇ ਨਾ
ਹਾਂਜੀ-ਹਾਂਜੀ-ਹਾਂਜੀ-ਹਾਂਜੀ ਆਪਾਂ ਕਹਿ ਸਕਦੇ ਹਾਂ ਵੀ ਧੀ ਦਾ ਵਿਆਹ ਕਰਨਾ ਅਸੀ ਕੁਛ ਮਤਲਬ ਆਪਣੇ ਵਪਾਰ ਨੇ ਜਾਂ ਕੀ ਕੋਈ
ਚਲੋ ਹਾਂਜੀ ਚਲੋ ਪਤਾ ਕੀ ਹੈ ਮੈਡਮ ਨੂੰ ਘਰ ਵੀ ਦੇਣ ਚਲ ਆਪਾਂ ਇਹ ਨੀ ਕਹਿੰਦੇ ਕੋਈ ਇੱਧਰੋਂ ਉੱਧਰੋਂ ਪੈਸਾ ਚੱਕ ਕੇ ਮਾਂ ਬਾਪ ਕਰ ਵੀ ਦਿੰਦੇ ਨੇ, ਫੇਰ ਬਾਅਦ ਚ ਵੀ ਨ ਨਾ ਉਹਨਾਂ ਦੀ ਕੁੜੀ ਸੌਖੀ ਹੈਗੀ ਫੇਰ ਉਹਨਾਂ ਦੀ ਡਿਮਾਂਡ ਵਧ ਆਂਦੀ ਆ ਉਹ ਹੋਰ ਦੀ ਹੋਰ ਡਿਮਾਂਡ ਕਰਦੇ ਨੇ
ਹਾਂਜੀ-ਹਾਂਜੀ ਮੈਂ ਆਪਾਂ ਕਹਿ ਦੇਣਾ ਵੀ ਕਿ ਇੱਕ ਵਾਰ ਜਦੋਂ ਉਹਨਾਂ ਨੂੰ ਮੋਹ ਪੈ ਜਾਂਦਾ ਤਾਂ ਫ਼ਿਰ ਉਹ ਹੋਰ
ਪੈ ਜਾਂਦਾ ਹੈ ਹਾਂ ਹੁਣ ਉਹਨਾਂ ਨੂੰ ਉਹਨਾਂ ਨੂੰ ਦੇਖੋ। ਤਾਂ ਮਾਂ ਬਾਪ ਤਾਂ ਫੜ ਤੜ ਕੇ ਇੱਧਰੋਂ ਉਧਰੋਂ ਕਰ ਦਿੰਦੇ ਨੇ ਠੀਕ ਹੈ, ਜੀ ਬਾਅਦ ਚ ਉਹਨਾ ਨੂੰ ਇਹ ਹੋ ਰਹਿੰਦਾ ਵੀ ਦੇਖੋ ਉਦੋਂ ਵੀ ਤਾਂ ਕੀਤਾ ਹੀ ਆ ਹੁਣ ਵੀ ਆਪਣੀ ਡਿਮਾਂਡ ਪੂਰੀ ਕਰਨੀ ਹੀ ਤੁਹਾਡੀ ਕੁੜੀ ਅਸੀਂ ਤੁਹਾਡੇ ਬਾਹਰ ਚ ਬਿਠਾਨੇ ਆ।
ਹਾਂਜੀ-ਹਾਂਜੀ ਕਿਉਂਕਿ ਜਦੋਂ ਨਾ ਵੀ ਇੱਕ ਮਾਤਾ ਪਿਤਾ ਆਪਣੀ ਧੀ ਦੇ ਦਿੰਦੇ ਨੇ ਤਾ ਪਿ ਪਿੱਛੇ ਕੁਛ ਨੀ ਰਹਿ ਜਾਂਦਾ ਦੇਖੋ।
ਕੁਛ ਵੀ ਨੀ ਰਹਿੰਦਾ ਹਾਂਜੀ,
ਕਿਉਂਕਿ ਉਹ ਵਿਆਹ ਕੇ ਦੂਜੇ ਘਰ ਜਾਂਦੀ ਹੈ ਉੱਥੋਂ ਦੀਆਂ ਜਿੰਮੇਵਾਰੀਆਂ ਸੰਭਾਲਦੀ ਹੈ।
ਹਾਂਜੀ ਫਿਰ ਮੈਡਮ ਇਹ ਵੀ ਨੀ ਨਾ ਸੋਚਦੇ ਹੈਗੇ। ਕਿ ਵੀ ਸਾਡੀ ਵੀ ਤਾਂ ਕੁੜੀ ਕਿਸੇ ਦੇ ਘਰ ਗਈ ਹੋਈ ਹੈ ਨੂੰਹ ਬਣ ਕੇ।
ਹਾਂਜੀ ਹਾਂ ਉਹ ਤਾਂ ਬਿਲਕੁਲ ਨਹੀਂ ਸੋ
ਹਾਂਜੀ ਜੇ ਕਿਸੇ ਦੀ ਕੁੜੀ ਸਾਡੇ ਘਰੇ ਨੂੰਹ ਬਣ ਕੇ ਆਈਏ ਜੇ ਅਸੀਂ ਉਹਦੀ ਕਦਰ ਕਰਾਂਗੇ ਅਸੀਂ ਉਹਨੂੰ ਕੁਛ ਕਵਾਂਗੇ ਨੀ ਦਾਜ ਬਾਰੇ ਤਾਂ ਸਾਡੀ ਵੀ ਹਾਂਜੀ ਤਾਂ ਸਾਡੀ ਕੁੜੀ ਨੂੰ ਵੀ ਉਹ ਸੌਖੇ ਰੱਖਣਗੇ ਨਾ
ਹਾਂਜੀ ਬਿਲਕੁਲ ਜੀ ਬਿਲਕੁਲ
ਆਪਾਂ ਆਪਣੇ ਤੇ ਲਾਕੇ ਚੱਲੋ ਆਪਣੀਆਂ ਵੀ ਕੁੜੀਆਂ ਕਿਸੇ ਦੇ ਘਰੇ ਗਈਆਂ ਨੇ
ਹਾਂਜੀ ਹਾਂ ਤੇ ਆ ਸਬਦੀਆਂ ਬਰਾਬਰ ਹੀ ਹੁੰਦੀ।
ਜੇ ਉਹ ਪਰੇਸ਼ਾਨ,
ਹਾਂਜੀ ਸੋ ਆਪਾਂ ਤਾਂ ਇਹੀ ਕਹਿ ਕੇ ਜਿਹੜਾ ਇਹ ਦਾਜ ਦੇਣਾ ਇਹ ਬੰਦ ਹੋਣਾ।
ਬੰਦ ਹੋਣਾ ਚਾਹੀਦਾ ਹਾਂਜੀ ਜੀ ਬਹੁਤ ਕੁੜੀਆਂ ਸੌਖੀਆਂ ਹੋ ਜਾਣਗੀਆਂ ਦੇਖੋ ਭਰੂਣ ਹੱਤਿਆ ਖ਼ਤਮ ਹੋਜੂਗੀ
ਹਾਂਜੀ-ਹਾਂਜੀ ਹਾਂਜੀ-ਹਾਂਜੀ ਫਿਰ ਕੁੜੀਆਂ ਨੂੰ ਵੀ ਬਰਾਬਰ ਦਾ ਹੀ
ਬਰਾਬਰ ਦਾ ਦਰਜਾ ਹਾਂਜੀ-ਹਾਂਜੀ, ਠੀਕ ਹੈ ਮੈਮ